ਹਾਂਜੀ, ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤੇ।
ਫਤਿਹ ਜੀ। ਹੋਰ ਭੈਨ ਜੀ, ਠੀਕ-ਠਾਕ।
ਤੁਸੀਂ ਸੁਨਾਓ
ਵਧੀਆ, ਵਧੀਆ ਜੀ ਵਧੀਆ ਸਬ ਵ ਗੁਰੂ ਦੀ ਕਿਰਪਾ ਹੈਗਾ, ਸ਼ੁਕਰ ਏ ਵਾਹਿਗੁਰੂ ਦਾ, ਮਰਜੀ ਐ, ਅੰਦਰ ਈ ਬੈ ਦੇ ਆਂ ਏ ਸੀ ਦੀ ਹਵਾ ਏਚ।
ਅਸਾ਼, ਤੇ ਕਮ ਕੁਮ ਲੱਗ ਗੇ ਨੀ ਆਜ?
ਹਾਂਜੀ ਕਰਦੇ ਪਏ ਏ ਕੰਮ ਵੀ ਬਸ, ਜਲਦੀ ਆ ਜਈਦਾ, ਗਰਮੀ ਵਿੱਚ ਬਸ। ਥੋੜਾ ਜੇਆ ਹੋਰ ਕੀ ਐ, ਸਾਰਾ ਦਿਨ ਨੀ ਫੇਰ ਕਰਦੇ, ਥੋੜਾ ਜਲਦੀ ਆ ਜਾਈਦਾ ਹੋਰ ਕੀ ਏ। ਚੱਲ ਟਾਈਮ ਸਿਰ ਕੰਮ ਕਰਕੇ, ਘਰ ਆਓ ਆਪਨਾ। ਗਰਮੀ ਏ, ਘੱਟ ਕੰਮ ਹੋਂਦਾ ਫਿਰ। ਸਾਰਾ ਦਿਨ ਲਿਕਵਿਡ਼ ਪੀ-ਪੀ ਕੇ ਨਾ ਪੇਟ ਈ ਆਫਰੇਆ ਰੈਂਦੈ।
ਹਾਂ, ਓ ਚਾਅ ਜਰੂਰ ਪੀਨੀ ਚਾਈਦੀ ਮੋਟੇ ਲਾ
ਹੂੰ ਸ਼ਾਮੀ ਇੱਕ
ਹਾਂ, ਇੱਕ ਹਾਂ ਇੱਕ ਟੈਮ ਤ ਜਰੂਰ ਪੀਨੇ ਚਾ ਤੇ ਲਾਚੀ ਆਲੀ, ਕਿਓ ਪਾਨੀ ਪੀ-ਪੀ ਕੇ, ਹਾਂ ਬਸ ਹੋਰ ਘਰ ਸਭ ਠੀਕ ਏ?
ਸਭ ਵਧੀਆ, ਸਭ ਵਧੀਆ।
ਛੁੱਟੀਆਂ ਦਾ ਕੋਈ ਹੈ ਬੱਚਿਆਂ ਦੇ
ਹਾਂ, ਛੁੱਟੀਆਂ ਪੈ ਗਈਆਂ ਜੀ, ਛੁੱਟੀਆਂ।
ਅੱਛਾ
ਹਮ, ਛੁੱਟੀਆਂ ਬਸ ਐ ਹੈ ਕਿ ਬਈ ਹੁਣ ਦੇਖੋ, ਛੁੱਟੀਆਂ ਵਿੱਚ ਕੀ ਕਰਨੇ ਐ? ਕਿੱਥੇ ਜਾਂਦੇ? ਕਹਿੰਦੇ ਤੇ ਪਏ, ਮੈਂ ਕਿਹਾ ਚਲੋ। ਅ ਕੋਈ ਧਾਰਮਿਕ ਸਥਾਨ ਵੀ ਹੋ ਆਈਏ। ਉਹ ਸਾਡੇ ਰਿਲੇਟਿਵ ਹੈਗੇ ਨੇ, ਉਹਨਾਂ ਘਰ ਵੀ ਜਾਣਾ ਹੈਗਾ ਹੁਣ ਉੱਥੇ ਵੀ ਦੇਖੋ ਜਾਵਾਂਗੇ, ਤੇ ਪਹਿਲੇ ਕੁ ਧਾਰਮਿਕ ਸਥਾਨ ਦੇ ਕਦੇ ਹਾਂ ਵੀ ਧਾਰਮਿਕ ਸਥਾਨ ਹੈ। ਇੱਥੇ ਅੰਬਰਸਰ ਵਗੈਰਾ ਜਾਂ ਬਾਬਾ ਜੀ ਦੇ ਦਰਸ਼ਨ ਕਰ ਰਹੇ ਆ। ਥੋੜੀ ਧੁੱਪ ਘੱਟ ਢੋਲ ਨਾ
ਅ ਅੱਛਾ, ਅੱਛਾ, ਅੱਛਾ ਹਾਂ ਨਹੀਂ -ਨਹੀਂ ਜ਼ਰੂਰ ਵੈਸੇ ਤਾਂ ਉੱਥੇ ਸਾਹਿਬ ਦੇਖਿਆ
ਹਾਂ ਹੇਮਕੁੰਟ ਸਾਹਿਬ, ਹੇਮਕੁੰਟ ਸਾਹਿਬ ਤੇ ਬਹੁਤ ਬਹੁਤ ਆਨੰਦ ਹੈਗਾ ਜੀ। ਹਾਂ ਇੱਕ ਆਇਆ ਦਾ ਜੀ ਪਿੱਛੇ ਮੈਂ ਦੇਖਦਾ ਬਸ ਐਡ ਸਾਲ ਦੀ ਬਜ਼ੁਰਗ ਜਿਹੜੀ ਏ ਪੈਦਲ ਜਾ ਰਹੀ ਹੈ। ਦੇਖੋ ਵਾਹਿਗੁਰੂ ਦੀ ਕਿੰਨੀੇ ਕਿਰਪਾ ਉਹਦੇ ਤੇ
ਅ ਅੱਜ ਆਉਂਦੀ ਵੀ ਸੀ ਐਡ ਛੇ -ਛੇ ਮਹੀਨੇ ਦੇ ਦੋ ਬੱਚੇ ਨੇ ਜਿਹੜੇ ਜੁੜਵਾਂ ਪੈਰੋਂ ਨੰਗੇ ਮੰਮੀ -ਪਾਪਾ ਉਹਨਾਂ ਦੇ ਲਿਜਾਦੇ ਪਏ
ਵਾਹਿਗੁਰੂ -ਵਾਹਿਗੁਰੂ, ਬਹੁਤ- ਬਹੁਤ
ਐਸੀ ਐਸੀ ਸੰਗਤ ਬੈਠੀ ਜਿਨਾਂ ਨੂੰ ਰੱਬ ਦੇ ਕਿੰਨੇ ਚਾਅ ਹੈ। ਚਾਅ ਹੁੰਦਾ ਸਾਰਾ
ਹਮ ਹਮ ਸਾਰਾ ਬਿਲਕੁਲ ਸਹੀ ਕਿਹਾ
ਬਸ ਜਿਹਨੂੰ ਰੱਬ ਨੇ ਚਾਅ ਹੋਵੇ ਨਾ ਮਿਲਾ ਪਿਆਰ ਹੋਵੇ ਭਾਵੇਂ ਨਾ, ਵੀ ਫੇਰ ਹੋ
ਉਹ ਗੁਰੂ ਨਹੀਂ ਹੈ। ਬਿਲਕੁਲ ਸਹੀ ਗੱਲ, ਲਿਜਾਣਾ ਤਾਂ ਗੁਰੂ ਨਹੀਂ ਹੈ ਬਾਕੀ ਇਹ ਆ ਕੇ ਬੜਾ ਅਲੌਕਿਕ ਨਜ਼ਾਰਾ ਜੀ ਉੱਥੇ ਗੁਰੂ ਸਾਹਿਬ ਦਾ ਕਿਆ ਬਾਤ ਹੈ, ਹੋਰ
ਉਹਨੇ ਸਾਡੇ ਗੁਰੂ ਜਿਨਾਂ ਨੇ ਇੰਨੀ ਤਪੱਸਿਆ ਕੀਤੀ। ਕੀਤੀ ਤੇ ਖੋਜ ਕੀਤੀ, ਉਹਨਾਂ ਨੇ ਧੰਨ ਉਹ ਨੇ ਹਾਂ, ਹਾਂ
ਉਹਨਾਂ ਨੇ ਕੀਤੇ ਜੀ ਗੁਰੂ ਗੋਬਿੰਦ
ਹਾਂ ਬਸ ਉਹੀ ਆ ਸਾਡੇ ਤੇ ਬੜੇ ਅੱਛੇ ਕਰਮ ਨੇ ਜਿਹੜੇ ਅਸੀਂ ਸਿੱਖੀ ਦੇ ਵਿੱਚ ਆਏ ਆ ਸ਼ੁਕਰਾਨਾ ਗੁਰੂ ਦਾ ਜਿਨਾਂ ਨੇ ਸਾਨੂੰ ਇਸ ਸੰਗਤ ਦੀ ਓਟ ਦਿੱਤੀ ਤੇ ਸਾਨੂੰ ਸੋ ਜੀ ਜੀ
ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਲੋ ਉੱਥੇ ਪਾਠ ਹੁੰਦਾ ਰਹਿੰਦਾ ਹੈ ਤੇ ਬਹੁਤ ਆਨੰਦ ਆਉਂਦਾ ਹੈ ਲੋਕ ਕਈ ਸੰਗਤ ਆਉਂਦੀ ਟੀ ਵੀ 'ਚ ਆਉਂਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਆਉਂਦਾ ਸਵੇਰੇ ਰੋਜ਼ ਤੇ ਉਹ ਮੈਂ ਕਹਿੰਦਾ ਦੇਖਦੇ ਹਾਂ ਮੈਂ ਕਹਿੰਦਾ ਕਈ ਬੱਚੇ ਬਜ਼ੁਰਗ ਜਾ ਆਏ ਹੁੰਦੇ ਨੇ ਕਈ ਆਪਣਾ ਬੈਠੇ ਦੇ ਕੰਬਲ ਲਏ ਦੇ ਨੇ
ਵਾਹ ਭਾਈ ਵਾਹ ਅਸੀਂ ਵੀ ਉਹ ਆਏ ਹਾਂ ਦੋ ਵਾਰੀ ਤੇ ਦੋ ਵਾਰੀ ਅਸੀਂ ਵੀ ਹੋ ਆਏ ਹਾਂ ਇੱਕ ਵਾਰੀ ਮੈਂ ਸਤਾਰਾਂ ਅਠਾਰਾਂ ਸਾਲ ਦੀ ਸੀ ਉਹ ਦੋ ਗਈਆਂ ਤੇ ਇੱਕ ਹਾਂ ਹੁਣ ਬਾਈ ਤੇਈ ਸਾਲ ਪਹਿਲੇ ਗਏ ਆ ਫ਼ਿਰ ਹਾਂ ਹੋ ਗਏ ਇਸ ਗੱਲ ਨੂੰ ਹਾਂ ਉਦੋਂ ਮੈਂ ਹੋਵਾਂਗੀ ਕੋਈ ਤਰੀਕ ਇੱਕ ਸਾਲ ਦੇ ਤੀਹ ਬੱਤੀ ਸਾਲ ਦੀਆਂ ਜਦੋਂ ਅਸੀਂ ਬਾਅਦ ਵਿੱਚ ਗਈਆਂ ਹੁਣ ਮਨ ਥੋੜਾ ਹੈ ਜਾਣ ਤੇ ਪਰ ਸਰੀਰ ਥੋੜਾ ਕਮਜ਼ੋਰ ਹੈ ਉਸ ਕਰ ਕੇ ਮੁਸ਼ਕ
ਬਸ ਉਹੀ ਏ ਨਾ ਇੱਕ ਵਾਰੀ ਕਹਿੰਦੇ ਨੇ ਹਿੰਮਤ ਕਰਕੇ ਕਰਨੀ ਚੱਲ ਜਾਣਾ ਫਿਰ ਬਾਬਾ ਆਪਣੇ ਆਪ
ਉਹ ਭਾਂ ਤੇ ਉਸ ਗੁਰੂ ਨੇ ਪਕੜਨੀ ਐ। ਬਾਂਹ
ਕਹਿੰਦੇ ਨੇ ਵੀ ਸਾਰਾ ਹਾਂ ਸਾਰਾ ਉੱਥੇ ਚੜਾਈ ਚੜ ਕੇ ਕਹਿੰਦਾ ਜੇ ਬੰਦਾ ਇਸ਼ਨਾਨ ਕਰਦਾ ਨਾ ਉਸ ਚ ਉਸ ਤੋਂ ਬਾਅਦ ਐ ਨੀ ਲੱਗਦਾ ਵੀ ਜਿਵੇਂ ਮੈਂ ਥੱਕੇ ਹੀ ਨੀ ਹੋਇਆ।
ਉੱਥੇ ਸਾਰੇ ਸੇਵਾਦਾਰ ਇੰਨੇ ਖੜੇ ਨੇ ਨਾ ਜਿਹੜੇ ਸੇਵਾ ਕਰਦੇ ਪਏ ਕੋਈ ਪਿਸਤਾ ਦਿੰਦਾ ਵੈ ਕੋਈ ਬਦਾਮ ਦਿੰਦਾ ਵੈ ਕੋਈ ਚੋਕਲੇਟ ਦਿੰਦਾ ਪਿਆ, ਕੋਈ ਕੁੱਛ ਵੰਡਦਾ ਵੈ ਕੋਈ ਕੁਛ ਆਕਸੀਜਨ ਦਿੰਦਾ ਪਿਆ ਸੰਗਤਾਂ ਨੂੰ ਵ ਨਾ ਮੂੰਹ ਲਾਈ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਮੈਂ ਕਹਿੰਦੀ ਹਾਂ ਜਿਹਨੂੰ ਜਿੰਨੇ ਵਾਹਿਗੁਰ ਨੇ ਸੇਵਾ ਬ
ਵਾਹ! ਬਿਲਕੁਲ ਸਹੀ ਗੱਲ ਸਹੀ ਗੱਲ ਹੈ, ਬਿਲਕੁਲ- ਬਿਲਕੁਲ ਇਹ ਵੀ ਬੜੀ ਕਰਮਾਂ ਵਾਲੀ ਗੱਲ ਐ ਜੀ ਜਿਹੜੇ ਸੇਵਾ ਕਰਦੇ ਨੇ। ਤੇ
ਹਾਂ, ਉਹ ਸਭ ਏ ਪੰਜਾਬੀਏ ਸਭ ਪੰਜਾਬੀਏ ਸੇਵਾ ਉਹਨਾਂ ਦੇ ਭਾਵ ਨਾ ਬੜੇ ਹੋਏ ਪੰਜ ਪੰਜਾਬੀਆਂ ਪੰਜਾਬੀਆਂ ਦੀ ਭਾਵਨਾ ਬੜੀ ਵਧੀਆ, ਉਹਨਾਂ ਦੇ ਇੰਨਾ ਮੰਨਦੇ ਨੇ ਗੁਰੂ ਸਾ ਸਾਹਿਬ ਨੂੰ ਰੱਬ ਨੇ ਫਿਰ ਰੰਗ ਵੀ ਉਹਨਾਂ ਨੂੰ ਲਾਏ ਆ।
ਹੂੰ, ਹਾਂ ਚਾਰ ਰੰਗ ਵੀ ਲਾ ਬਿਲਕੁਲ- ਬਿਲਕੁਲ ਰ ਫਿਕਰ ਨੀ ਦੇਖੋ, ਬਦਾਮ- ਕਾਜੂਆਂ ਦੇ ਐ ਮੁ ਮੁੱਠੇ ਭਰ ਭਰ ਕੇ ਕੇ ਦਿੰਦੇ ਨੇ ਮਤਲਬ ਵੀ ਕੋਈ ਪ੍ਰਵਾਹ ਨਹੀਂ ਹੈ, ਕਿਸੇ ਚੀਜ਼ ਦੀ ਕੋਈ ਵੀ ਚੀਜ਼ ਦੀ ਕਮੀ ਨੀ ਹੈ ਥੋੜ ਨੀ ਹੈ ਮਤਲਬ ਗੁਰੂ ਘਰ ਵਿੱਚ ਵੀ ਇਹ ਸਮਝ ਲਓ ਤੁਸੀਂ ਗੁਰੂ ਘਰ ਆਏ ਹੋ ਨਾ ਬਈ ਕੋਈ ਵੀ ਚੀਜ਼ ਦੀ ਤੁਸੀਂ ਅਭਿਲਾਸ਼ਾ ਰੱਖੋਗੇ ਤੁਹਾਨੂੰ ਉੱਥੇ ਮਿਲੇਗੀ ਜ਼ਰੂਰ ਹਾਂ ਵੀ ਤੁਸੀਂ- ਤੁਸੀਂ ਜੋ ਮਰਜ਼ੀ ਉੱਥੇ ਤੁਸੀਂ ਮਤਲਬ ਜਿਵੇਂ ਕਹਿ ਲਓ ਮਨ ਵਿਚ ਹੁੰਦੀ ਹੈ ਵੀ ਮੈਂ ਫਲਾਣੀ ਚੀਜ਼ ਤੇ ਉਹ ਵੇਖੋ ਗੁਰੂ ਸ ਸਾਹਿਬ ਦੀ ਐਸੀ ਕਿਰਪਾ ਲੋਕੀ ਹਰ ਚੀਜ਼ ਦਾ ਲੰਗਰ ਲਾ ਛੱ ਦੇ ਨੇ ਦੇਖੋ ਸਾਡੇ ਮਤਲਬ ਪਰਮਾਤਮਾ ਨੇ ਇੰਨੀ ਕਿਰਪਾ ਕਈ ਸਿੰਘਾਂ ਦੇ ਵੇਖੋ ਹੋਸਪਿਟਲਾਂ ਦੇ ਵਿੱਚ ਵੀ ਅਹ ਮਤਲਬ ਜਿਹੜੀ ਸੇਵਾ ਕਰਦੇ ਨੇ ਉਹਦੇ ਵਿੱਚ ਵੀ ਜਿਵੇਂ ਆਪਣਾ ਸੇਵਾ ਕਰਦੇ ਨੇ ਉਹਦੇ ਵਿਚ ਵੀ ਲੰਗਰ ਲਾਈ ਦੀ ਹੈ ਜਿਵੇਂ ਅੱਖਾਂ ਦਾ ਆਪਓਪਰੇਸ਼ਨ ਦੀ ਹੈਂ ਜੀ ਇਹ ਵੀ ਵੇਖੋ ਬੜੀ ਵੱਡੀ ਸੇਵਾ ਹੈਂ ਜੀ ਇਹ ਨਾਲ ਕੀ ਹੁੰਦਾ ਕਿ ਬਈ ਮਤਲਬ
ਕਈ ਸਰਕਾਰੀ ਹਾਂ ਕਈ ਸਰਕਾਰੀ ਹੋਸਪਿਟਲ ਐਸੇ ਨੇ ਜਿਹਨਾ ਅੱਛਾ ਬਈ ਕਈ ਲੋਕ ਲੰਗਰ ਬਣਾ ਬਣਾ ਕੇ ਉਸ ਹੋਸਪਿਟਲ ਦੇ ਵਿੱਚ ਵਰਤਾਨ
ਮੈਂ ਕਹਿ ਰਿਹਾ ਉਹ ਲੰਗਰ ਉਹ ਤੇ ਲੰਗਰ ਚਲੋ ਕਰਦੇ ਹੀ ਪਏ ਨੇ ਹੁਣ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਕੰਮ ਜਿਵੇਂ ਕੋਈ ਓਪਰੇਸ਼ਨ ਨਹੀਂ ਕਰਾ ਸਕਦਾ ਓਪਰੇਸ਼ਨਾਂ ਦੇ ਲੰਗਰ ਸੌ ਓਪਰੇਸ਼ਨ ਕਰਾਉਣੇ ਨੇ ਉਹਦਾ ਲੰਗਰ ਲਾਇਆ ਉਹਦੀ ਪੇਮੈਂਟ ਅਸੀਂ ਦੇਵਾਂਗੇ ਅੱਖਾਂ ਦਾ ਓਪਰੇਸ਼ਨ ਹੋ ਗਿਆ ਕਿਸੇ ਤਰਾ ਦਾ ਮਤਲਬ ਹੋਸਪੀਟਈਜ਼ ਮਤਲਬ ਇਸ ਟਾਈਪ ਦੇ ਹੁਣ ਉਹ ਕਰਨ ਲੱਗ ਗਏ ਨੇ ਸੇਵਾ ਵੀ ਕਿਉਂਕਿ ਦੇਖੋ ਕੋਈ ਵਿਚਾਰੇ ਨੂੰ ਹਾਂ ਕੋਈ ਵਿਚਾਰੇ ਨੂੰ ਦੁੱਖ ਕੇ ਉਹ ਨਹੀਂ ਕਰਾ ਸਕਦਾ ਪਿਆ ਹੁਣ ਉਹ ਲੰਗਰ ਦਾ ਨਵੀ ਚੱਲਦਾ ਪਿਆ ਬਾਬੇ ਦੀ ਕਿਰਪਾ ਲੇਕਿਨ ਇਹ ਵੀ ਚੀਜ਼ ਸ਼ੁਰੂ ਹੋ ਗਈ ਨਾਲ ਦੀ ਨਾਲ ਹੋਰ ਇਹ ਵੀ ਬੜੀ ਵਧੀਆ ਗੱਲ ਹੈਗੀ ਹੈ ਜੀ ਦੇਖੋ ਜਿਹੜੀ ਐਵੇਂ ਕਹੀ ਹੈ ਵੀ ਇਹਦੇ ਵਿੱਚ ਵੀ
ਹਮ ਕਿਰਪਾ ਹੈ ਹਾਂਜੀ ਹਾਂਜੀ ਹਾਂਜੀ ਬਹੁਤ
ਬੰਦਾ ਉਹ ਸੋਚਦਾ ਨਾ ਕਿ ਬਈ ਅ ਖਾਲੀ ਲੰਗਰ ਦੀ ਲੰਗਰ ਦੀ ਤੇ ਹੈ ਸੋ ਹੈ ਉਂਝ ਮਤਲਬ ਦੇਖੋ ਇਸ ਚੀਜ਼ ਦੀ ਵੀ ਕਿੰਨੀ ਕਿਰਪਾ ਪੈ ਗਏ ਨੇ ਕੋਈ ਜਿਵੇਂ ਦੁੱਖ ਕਿਸੇ ਤਰ੍ਹਾਂ ਦੀ ਲੋੜ ਕਿਸੇ ਜੀ ਨੂੰ ਵੇਖੋ ਤਾਂਹੀ ਪਰਿਵਾਰ ਐਸੇ ਨੇ ਜਿਹੜੇ ਮਕਾਨ ਨਹੀਂ ਬਣਾ ਸਕਦੇ। ਇੱਥੇ ਇੱਕ ਮਹਾਂਪੁਰਸ਼ ਸੰਤ ਜਿਹੜੇ ਹੈਗੇ ਨੇ ਕਰਦੇ ਨੇ ਸੇਵਾ ਕਰਦੇ ਨੇ ਉਹ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੇ ਨੇ ਜੀ। ਹਾਂ ਇੱਕ-ਇੱਕ ਬੰਦਾ ਮੁੰਡਾ ਹੈਗਾ ਉਹ ਸੇਵਾ ਕਰਦਾ ਉਹ ਗਰੀਬਾਂ ਦੇ ਘਰ ਜਾਂਦਾ ਕਿਸੇ ਵਿਚਾਰੇ ਕੋਲ ਮਜਬੂਰ ਕੋਲ ਪੈਸਾ ਨਹੀਂ ਹੈਗਾ ਉਹਨੂੰ ਪੈਸਾ ਪ੍ਰੋਵਾਈਡ ਕਰਾਏਗਾ। ਰਾਸ਼ਨ ਨਹੀਂ ਹੈਗਾ ਪ੍ਰੋਵਾਈਡ ਕਰਾਏਗਾ। ਹੈਂ ਜੀ ਇਹ ਸੇਵਾ ਹੈ ਮਤਲਬ ਇਹ ਜ਼ਰੂਰੀ ਨੀ ਵੀ ਲੰਗਰ ਦੀ ਉਹ ਉਹ ਫਿਰ ਵੇਖਦਾ ਵੀ ਕੋਈ ਕੰਮ ਕਰਨ ਵਾਲਾ ਬੰਦਾ ਹੈਗਾ, ਵੀ ਇਹਨੂੰ ਕੰਮ ਕਰਨਾ ਇਹਦੇ ਕੋਲ ਵਿਚਾਰੇ ਕੋਈ ਸਾਧਨ ਨਹੀਂ ਏ ਕੰਮ ਦਾ। ਉਸ ਕੰਮ ਦਾ ਸਾਧਨ ਲੈ ਕੇ ਦੇਗਾ, ਫੇਰ ਅਗਰ ਕੰਮ ਦਾ ਸਾਧਨ ਲੈਦੇਗਾ ਤੁਹਾਨੂੰ ਕੰਮ ਦੀ ਲੋੜ ਹੈਗੀ ਏ ਉਦੇ ਪੈਹੇ ਪਾ ਦੇਗਾ ਥੋੜੇ ਜਿਹੇ ਜਿੰਨੇ ਤੁਹਾਨੂੰ ਤੁਹਾਡੇ ਕੰਮ ਚੱਲ ਜੇ, ਹਾਂ ਇਸ ਤਰਾਂ ਦਾ ਮਤਲਬ ਸੇਵਾ, ਐ ਵੀ ਸੇਵਾ।
ਅੱਛਾ।
ਜਿਵੇਂ ਇੱਕ ਕਿਸਮ ਦਾ ਇਹ ਕਹਿ ਲਓ ਕਿ ਬਈ ਅੱਜ ਇੱਕ ਵਿਚਾਰਾ ਮਜ ਦੂਰ ਏ, ਉਹ ਕੰਮ ਨੀ ਕਰ ਰਿਹਾ, ਹੈਂ ਜੀ ਉਹ ਘੁੰਮਦਾ-ਫਿਰਦਾ ਪਿਆ ਉਹਦੇ ਕੋਲ ਪੈਸਾ ਹੋਵੇ ਤੇ ਉਹ ਕੰਮ ਕਰ ਲਏ ਸਬਜ਼ੀ ਦੀ ਰੇਹੜੀ ਲਾ ਲੇ ਉਹ ਫੇਰ ਕੀ ਕਰਦੇ ਨੇ ਕੀ ਉਹਨੂੰ ਸਬਜ਼ੀ ਦੀ ਰੇੜੀ ਲਵਾ ਦਿੰਦੇ ਨੇ ਸਬ ਜੀ ਦਵਾ ਦਿੰਦੇ ਨੇ। ਕਹਿੰਦੇ ਹੁਣ ਤੂੰ ਇਹਦੇ ਪੈਸੇ ਕੋਲ ਰੱਖ, ਕੱਲ ਨੂੰ ਨਵੀਂ ਸਬਜ਼ੀ ਫਿਰ ਲਿਆਈ ਜੋ ਮੁਨਾਫ਼ਾ ਕਮਾਏਗਾ ਆਪਣੇ ਕੋਲ ਰੱਖੀ। ਠੀਕ ਹੈ ਨਾ, ਤੇ ਉਹ ਚੀਜ਼ਾਂ ਇਹ ਵੀ ਸੇਵਾ ਹੀ ਦੇਖੋ ਬੜੀ ਵੱਡੀ
ਹੂੰ ਬਹੁਤ ਵੱਡੀ ਬਹੁਤ ਵੱਡੀ ਇਹ ਤੇ ਸਭ ਤੋਂ ਵਧੀਆ ਸੇਵਾ ਏ, ਹਾਂ ਬਸ-ਬਸ ਤਾਂ ਸੇਵਾ ਹੀ ਗਿਨੇ ਜਾਣਾ।
ਗਰੀਬ ਜਿਹੜਾ ਏ ਉਹ ਕਹਿੰਦੇ ਨੇ ਕਹਿੰਦੇ ਨਾ ਗੁਰੂ ਸਾਹਬ ਨੂੰ ਵੀ ਜੇ ਕਿਸੇ ਨੂੰ ਗ਼ਰੀਬ ਨੂੰ ਭਲਾ ਕੀਤਾ ਤੇ ਉਹ, ਗੁਰੂ ਸਾਹਿਬ ਨੂੰ ਵੀ ਦਿੱਤਾ ਇੱਕ
ਉਹ ਹਾਂ ਉਹੀਓ ਉਨਾਂ ਦੀ ਹਾਂ ਬਸ ਉਹਨਾਂ ਦਾ ਉਹ ਹੋ ਗਿਆ ਨਾ, ਬਸ ਉੱਥੇ ਲਿਖਿਆ ਗਿਆ ਉਹਨਾਂ ਦਾ
ਹਾਂ, ਐ ਐ ਸੇਵਾ ਹੁਣ ਸ਼ੁਰੂਆਤ ਹੋਣ ਲੱਗ ਗਈ ਇਹਨਾਂ ਦੀ। ਬਈ ਮੰਨ ਲਓ, ਅਗਰ ਜੇ ਕੋਈ ਲੋੜ ਹੈਗੀ ਹੈ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ, ਹੁਣ ਮੰਨ ਲਓ ਕਿਸੇ ਵਿਚਾਰੇ ਦਾ ਘਰ ਨੀ ਬਣਦਾ ਪਿਆ, ਉਹਨੂੰ-ਉਹਨੂੰ ਲੋੜ ਹੈਗੀ ਹੈ ਵੀ ਮੇਰਾ ਘਰ ਨੀ ਬਣ ਰਿਹਾ ਤੇ ਮੈਨੂੰ ਮੇਰਾ ਮਤਲਬ ਛੱਤ ਨੀ ਮੇਰੀ ਪੈ ਰਈ। ਤੇ ਹੁਣ ਉਹ ਛੱਤ ਪਾਣ ਵਾਸਤੇ ਪੈ ਇਹ ਨਹੀਂ ਹੈ। ਉਹ ਫਿਰ ਕੀ ਕਰਦੇ ਨੇ ਫਿਰ ਉਹਦਾ ਵੇ ਨੇ ਵੀ ਐ ਪਰਿਵਾਰ ਠੀਕ ਏ। ਖਾਣ-ਪੀਣ ਵਾਲਾ ਯਾਂ ਸ਼ਰਾਬ ਯਾਂ ਕੋਈ ਇਸ ਤਰ੍ਹਾਂ ਦਾ ਕੰਮ ਤੇ ਨਹੀਂ ਕਰਦੇ, ਉਹ ਵਿਰ ਅੱਛਾ ਪਰਿਵਾਰ ਹੋਏਗਾ ਭਾਵੇਂ ਉਹ ਸਿੱਖ ਪਰਿਵਾਰ ਏ ਉਹ ਮੋਨਾ ਪਰਿਵਾਰ ਏ, ਭਾਵੇਂ ਉਹ ਹਿੰਦੂ ਪਰਿਵਾਰ ਏ ਕੋਈ ਮਤਲਬ ਉਹਨਾਂ ਨੇ ਉਹਨਾਂ ਨੇ ਸੇਵਾ ਕਰ, ਕਰਨੀ ਹੈ ਕਿ ਬਈ ਐ ਬੰਦੇ ਨੂੰ ਲੋੜ ਹੈਗੀ ਏ ਤੇ ਇਸ ਇਸ ਬੰਦੇ ਦੀ ਲੋੜ ਪੂਰੀ ਕਰਦੋ ਵੀ ਕੱਲ੍ਹ ਨੂੰ ਇਹ ਬਈ ਚੰਗਾ ਰਹੇ ਵੇਖੋ ਇੱਕ ਸੇਵਾ ਕਈ ਤਰ੍ਹਾਂ ਦੀ ਅਸੀਂ ਮਤਲਬ ਪ੍ਰਮਾਤਮਾ ਨੇ ਕਿਹੋ ਜਿਹੇ ਲੋਕ ਹੁਣ ਬਹੁਤ
ਆਹੋ! ਹੁਣ ਉਹ ਵੀ ਤੇ ਬੈਠੇ ਨਾ ਜਿਹੜੇ ਛੋਟੇ ਛੋਟੇ ਲਿਫਾਫੇ ਦਿੰਦੇ ਪਏ ਨੇ ਐਲੋ ਜੀ ਪ੍ਰਸ਼ਾਦ ਪਾ ਲਓ।
ਹਾਂ, ਉਹ ਵੀ ਸੇਵਾ ਹੈ ਦੇਖੋ ਲੋੜ ਦੇ ਉੱਪਰ ਹਾਂ ਲੋ ਨਹੀਂ ਬਿਲਕੁਲ ਸਹੀ ਗੱਲ ਹੈ, ਕਰਨ ਸੇਵਾ ਕਰਨ ਵਾਲਾ ਬੰਦੇ ਨੂੰ।
ਹਾਂ, ਸੇਵਾ ਆਪੇ ਵਾਹਿਗੁਰੂ ਨੇ ਆਪੇ ਦਿਮਾਗ ਵਿੱਚ ਲੈ ਆਣਾ, ਜਿੰਨੇ ਸੇਵਾ ਕਰਨੀ ਨਾ ਉਹਦੇ ਦਿਮਾਗ ਵਿੱਚ ਹਾਂ ਬਈ ਐ ਹਾਂ ਇਹ ਪ੍ਰਵਾਨ ਸੇਵਾ। ਕਰੋ ਜਿਹੜੀ ਤੁਹਾਡੇ ਹੈੱਲਪ ਹਾਂ ਚੱਲੋ, ਵਾਹਿਗੁਰੂ ਦੀ ਕਿਰਪਾ ਰਹੇ, ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹਨੇ ਜਿਹਨੂੰ ਰੱਖਿਆ ਹੋਇਆ ਵਾਹਿਗੁਰੂ ਦਾ ਸ਼ੁਕਰ ਹੈ, ਸੱਚੇ ਪਾਤਸ਼ਾਹ ਦਾ ਸ਼ੁਕਰ ਹੈ, ਜਿਹੜੀ ਵਾਹਿਗੁਰੂ ਨੇ
ਬਿਲਕੁਲ-ਬਿਲਕੁਲ ਸਹੀ ਗੱਲ ਹੈ।
ਹੋਰ
ਬਸ ਜੀ।
ਨਾ ਅੱਛਾ-ਅੱਛਾ ਹੋਰ ਰੋਟੀ ਪਾਣੀ ਕੀ ਖਾਕੇ
ਹਾਂ, ਬਸ ਖਾ ਲਈ ਜੀ, ਓਕੇ ਜੀ ਫਿਰ ਹਾਂ, ਠੀਕ ਹੈ ਜੀ।